ਹੈਲੋ, ਹੈਲੋ, ਹਾਂਜੀ, ਸਤਿ ਸ੍ਰੀ ਕਾਲ ਜੀ, ਕੀ ਹਾਲ-ਚਾਲ? ਵਧੀਆ, ਕੀ ਕਰਦੇ?
ਕੁਛ ਨੀ, ਵਿਹਲੇ।
ਵਿਹਲੇ ਬੈਠੇ ਓ, ਹੋ ਗਏ ਫ੍ਰੀ ਹੋ ਗਏ?
ਹਾਂ, ਹਾਂਜੀ। ਸਵੇਰੇ ਈ ਫ੍ਰੀ ਹੋ ਜਾਂਨੇ ਆ, ਅੱਠ ਵਜੇ ਈ।
ਅੱਛਾ, ਬੜੇ ਜਲਦੀ ਫ੍ਰੀ ਹੋ ਜਾਂਦੇ ਓ?
ਸਵੇਰੇ ਫਿਰ ਜਲਦੀ ਜਾਣਾ ਹੁੰਦਾ ਸਾਰਿਆਂ ਨੇ ਸੱਤ ਵਜੇ ਨੂੰ, ਤਾਂ ਕਰਕੇ ਸਵੇਰੇ ਜਲਦੀ ਉੱਠ ਜਾਂਨੇ ਆ, ਛੇ ਵਜੇ।
ਅੱਛਾ, ਠੀਕ ਐ।
ਹੋਰ ਸੁਣਾਓ, ਤੁਸੀਂ ਕੀ ਕਰੀ ਜਾਂਨੇੇ ਓ?
ਬਸ ਬੈਠੇ ਹੋਏ ਸੀ ਅਸੀਂ ਵੀ ਹੁਣੇ, ਫ੍ਰੀ ਹੋਏ ਆ, ਚਾਹ ਪੀਕੇ।
ਹੋਰ, ਰੋਟੀ ਖਾਲੀ?
ਹਾਂਜੀ, ਬਸ ਹੁਣ ਦੁਪਹਿਰ ਦੀ ਬਣਾਣੀ ਐ।
ਠੀਕ ਐ ਜੀ, ਹੋਰ ਦੱਸੋ, ਘਰੇ ਸਾਰੇ ਕਿਵੇਂ ਆ?
ਘਰੇ ਸਭ ਵਧੀਆ, ਤੁਸੀਂ ਸੁਣਾਓ, ਬੱਚੇ ਠੀਕ ਨੇ?
ਹਾਂਜੀ ਵਧੀਆ, ਤੁਸੀਂ ਦੱਸੋ?
ਵਧੀਆ, ਗਏ ਨੀ ਕਿੱਥੇ ਘੁੰਮਣ ਛੁੱਟੀਆਂ'ਚ?
ਹੂੰ ਨਹੀਂ ਜੀ, ਗਰਮੀ ਬਹੁਤ ਜ਼ਿਆਦਾ ਹੋਈ ਪਈ ਐ।
ਹਾਂਜੀ ਗਰਮੀ ਤੇ ਹੈ, ਨਹੀਂ ਮੈਂ ਕਿਹਾ ਛੁੱਟੀਆਂ'ਚ ਸਾਰੇ ਜਾਂਦੇ ਨਾ ਘੁੰਮਣ।
ਨਹੀਂ ਸਾਡੇ ਤਾਂ ਇੱਧਰ ਮੰਮਾ ਹੁਰੀ ਫੇਰ ਝੋਨਾ ਲਾ ਰਹੇ ਆ ਨਾ ਤਾਂ ਕਰਕੇ ਫੇਰ ਕਿਤੇ ਜਾਣ ਨੂੰ ਟਾਈਮ ਹੀ ਨੀ ਮਿਲਦਾ।
ਅੱਛਾ ਠੀਕ ਐ ਬਿਜੀ ਨੇ
ਤੁਹਾਡੇ ਮੰਮਾ-ਪਾਪਾ ਕੀ ਕਰਦੇ ਆ?
ਬਸ ਆਹ ਸਾਡੀ ਆਪਣੀ ਹੈਗੀ ਸ਼ੋਪ।
ਠੀਕ ਐ ਜੀ।
ਹਾਂਜੀ।
ਹੂੰ, ਗੁਰਸਿੱਖ ਫੈਮਿਲੀ ਤੋਂ ਬਿਲੋਂਗ ਕਰਦੇ ਓ ਜੀ।
ਹਾਂਜੀ, ਹਾਂਜੀ ਐਕਚੁਲੀ ਮੈਂ ਹੁਣ ਛੁੱਟੀਆਂ ਚ ਆਈ ਹੋਈ ਨਾ ਰਹਿਨ ਪੇਕੇ। ਤੇ ਹਾਂਜੀ ਪੰਜਾਬ ਹੀ ਆਈ ਆ ਮੈਂ
ਠੀਕ ਐ ਜੀ।
ਵੈਸੇ ਵਿਆਹ ਮੇਰਾ ਉੱਧਰ ਹੋਇਆ ਹਰਿਆਣੇ ਚ
ਠੀਕ ਐ, ਹੋਰ ਸੁਣਾਓ ਘਰੇ ਸਾਰੇ ਕਿਵੇਂ ਆ ਪੇ ਕਾ ਪਰਿਵਾਰ ਕਿਵੇਂ ਆ ਸਾਰਾ?
ਸਭ ਵਧੀਆ ਬੱਚੇ ਆਏ ਹੋਏ ਛੁੱਟੀਆਂ ਮਨਾਣ।
ਠੀਕ ਐ ਇਹ ਗਏ ਨੀ ਕਿਤੇ ਘੁੰਮਣ?
ਅਸੀਂ ਗਏ ਸੀ ਘੁੰਮਣ ਘੁੰਮ ਕੇ ਘੁੰਮਣ ਤੋਂ ਬਾਅਦ ਹੀ ਏਧਰ ਆਏ ਆ ਅਸੀਂ ਗਏ ਸੀ ਉੱਧਰ ਕਸ਼ਮੀਰ, ਸ਼੍ਰੀਨਗਰ ਘੁੰਮਣ ਗਏ ਸੀ।
ਠੀਕ ਐ ਜੀ, ਕਾਫੀ ਦਿਨ ਲਾ ਕੇ ਆਏ ਉੱਧਰ
ਹਾਂਜੀ ਸਾਡੇ ਉੱਥੇ ਲੱਗ ਗਏ ਸੀ ਅੱਠ ਦਿਨ ਲੱਗ ਗਏ ਸੀ ਪੂਰੇ।
ਠੀਕ ਐ ਜੀ ਹੋਰ ਸੁਣਾਓ, ਬੱਚੇ ਕੀ ਕਰੀ ਜਾਂਦੇ ਤੁਹਾਡੇ?
ਬੱਚੇ ਹਲੇ ਉੱਠੇ ਹੀ ਨੀ ਸੁੱਤੇ ਹਲੇ ਰਾਤੀ ਸੌਦੇ ਲੇਟ ਨਾਨੀ ਘਰ ਆਏ ਮੋਜਾਂ ਕਰਦੇ ਪਏ ਨੇ। ਰਾਤੀ ਸੌਦੇ ਨੀ, ਸਵੇਰੇ ਉੱਠਦੇ ਨੀ।
ਹੋਰ ਸੁਣਾਓ, ਤੁਸੀਂ ਕੀ ਕਰੀ ਜਾਂਦੇ ਸੀ।
ਮੈਂ ਬਸ ਬੈਠੀ ਹੋਈ ਸੀ ਹੁਣੇ ਚਾਹ ਪੀ ਕੇ ਹਟੀ ਆ ਆਜੋ ਤੁਸੀਂ ਵੀ ਪੀ ਲਓ।
ਨਾ ਜੀ ਚਾਹ ਪੀਂਦੇ ਹੀ ਨੀ ਬੰਦ ਕੀਤੀ ਹੋਈ ਡਾਕਟਰ ਨੇ।
ਅੱਛਾ ਓ ਕਿਉ?
ਉਹ ਵੈਸੀ ਮਤਲਬ ਕਿ ਮੇਰੇ ਨਾ ਰਐਕਸ਼ਨਜ ਹੋ ਜਾਂਦੇ ਆ ਫੇਸ ਦੇ ਉੱਪਰ।
ਅੱਛਾ, ਅੱਛਾ, ਅੱਛਾ ਤੁਹਾਡੇ ਕੀ ਕਰਦੇ ਬੱਚੇ ਵੱਡੇ ਕਿ ਛੋਟੇ ਟੇ ਵਿਆਹੇ ਹੋ ਤੁਸੀ?
ਨਹੀਂ ਹਜੇ ਤਾਂ ਮੇਰੇ ਕੋਈ ਬੇਬੀ ਹੈ ਨਈ।
ਅੱਛਾ ਨਹੀਂ ਹੈ, ਅੱਛਾ ਤਾਂ ਹੀ ਵੇ ਹਲੇ ਹੋ ਤੁਸੀਂ ਬੱਚਿਆ ਵਾਲੇ ਜਿਆਦਾ ਬਿਜੀ ਨੇ
ਬੱਚਿਆਂ ਵਾਲੇ ਜ਼ਿਆਦਾ ਬਿਜੀ ਨੇ
ਤੁਸੀਂ ਕਿੱਥੇ ਹੁੰਦੇ?
ਅਹੀ ਫਰੀ ਘਰੇ ਵੇਹਲੇ।
ਅੱਛਾ ਨਹੀਂ ਮੈਂ ਕਿਹਾ ਮੈਰਿਜ ਕਿੱਥੇ ਹੋਈ ਤੁਹਾਡੀ?
ਪੰਜਾਬ ਚ ਹੀ ਹੋਈ ਆ ਜੀ ਏਧਰ
ਅੱਛਾ, ਅੱਛਾ ਵੈਸੇ ਕਿੱਧਰ ਹੋ ਹਰਿਆਣੇ ਦੇ ਹੋ
ਨਹੀਂ, ਨਹੀਂ ਪੰਜਾਬ ਦੀ
ਅੱਛਾ ਪੰਜਾਬ ਦੇ ਹੀ ਓ।
ਹਾਂਜੀ ਤੁਸੀਂ ਹਰਿਆਣੇ ਤੋਂ
ਨਹੀਂ ਮੈਂ ਹੈ ਤੇ ਪੰਜਾਬ ਤੋਂ ਆ ਵਿਆਹ ਮੇਰਾ ਉੱਧਰ ਹੋਇਆ ਹਰਿਆਣੇ।
ਠੀਕ ਹੈ ਜੀ।
ਹਾਂਜੀ।
ਹੋਰ ਤੁ ਕੌਣ -ਕੌਣ ਆਏ ਹੋ ਫਿਰ ਪੇਕੇ
ਬਸ ਮੈਂ ਤੇ ਬੱਚੇ ਮੇਰੇ ਹਸਬੈਂਡ ਛੱਡ ਗਏ ਸੀ। ਬਸ ਹੁਣ ਅਸੀਂ ਜਾਣ ਵਾਲੇ ਆ, ਹਣ ਲੈਣ ਆਉਣਗੇ ਫੇਰ ਜਾਵਾਂਗੇ।
ਕਾਫੀ ਦਿਨ ਹੋ ਗਏ ਆਇਆ ਨੂੰ
ਹਾਂਜੀ ਹੋ ਗਏ ਆ ਪੰਦਰਾਂ ਕੁ ਦਿਨ ਹੋ ਗਿਆਏ ਇਹ ਪਹਿਲੇ ਅੱਠ ਦਿਨ ਘੁੰਮਣ ਚਲੇ ਗਏ ਉੱਥੇ ਲੱਗ ਗਏ ਪੰਦਰਾਂ ਦਿਨ ਹੋ ਗਏ ਤੇੇ ਆਏ ਹੁਣ ਬਸ ਅਗਲੇ ਹਫ਼ਤੇ ਤੱਕ ਚਲੇ ਜਾਣਾ
ਪੰਜਾਬ ਚ ਨੀ ਗਏ ਕਿੱਧਰੇ ਘੁੰਮਣ
ਪੰਜਾਬ ਚ ਨਹੀਂ ਗਏ ਸੀ ਗੋਲਡਨ ਟੈਂਪਲ ਗਏ ਸੀ ਹਰਿਮੰਦਰ ਸਾਹਿਬ
ਠੀਕ ਹੈ ਜੀ
ਹਾਂਜੀ ਉੱਥੇ ਹੋ ਆਏ ਹੈ ਇੱਕ ਵਾਰ ਹੁਣ ਜਾਣਾ ਦੁਬਾਰਾ
ਹੋਰ ਸੁਣਾਓ
ਹੋਰ ਵਧੀਆ ਅੱਜ ਅਸੀਂ ਬਣਾਣੇ ਨਾਸ਼ਤਾ ਤੇ ਰਾਤੀ ਦਾਲ ਪਈ ਸੀ ਉਹਦੇ ਨਾਲ ਕਰ ਲਿਆ ਹੁਣ ਬਣਾ ਨੇ ਕੜੀ ਚਾਵਲ
ਠੀਕ
ਹਾ ਆ ਜੋੋ ਖਾਲੋ ਤੁਸੀਂ ਵੀ
ਬਸ ਜੀ ਅਸੀ ਤਾਂ ਖਾ ਕੇ ਕਦੋਂ ਦੇ ਵਹਲੇ ਹੋ ਕੇ ਬੈਠੇ ਆ
ਅੱਛਾ ਤੁਸੀਂ ਦੁਪਹਿਰ ਦੀ ਵੀ ਖਾਲੀ
ਨਹੀਂ ਅਸੀਂ ਦੁਪਹਿਰੇ ਨਹੀਂ ਖਾਂਦੇ ਗਏ ਦੋ ਟਾਈਮ ਖਾਂਦੇ ਸਵੇਰੇ ਤੇ ਸ਼ਾਮੀ
ਅੱਛਾ ਸਵੇਰੇ ਫਿਰ ਕਿੰਨੇ ਵਜੇ ਖਾ ਲੈਂਦੇ ਹੋ
ਸਵੇਰੇ ਅੱਠ ਵਜੇ ਹੀ
ਅੱਛਾ ਫਿਰ ਤੁਹਾਨੂੰ ਭੁੱਖ ਨੀ ਲੱਗਦੀ ਦੁਪਹਿਰ ਨੂੰ
ਮਤਲਬ ਕਿ ਮੈਂ ਕੱਲੀ ਹੀ ਹੁੰਦੀ ਆ ਘਰੇ ਤਾਂ ਕਰਕੇ ਹਾਂਜੀ ਬਾਕੀ ਬਾਕੀ ਸਾਰੇ ਕੰਮਾਂ ਤੇ ਸਵੇਰੇ ਹੀ ਚੱਲ ਜਾਂਦੇ ਆ ਸੱਤ ਵਜੇ ਬਾਕੀ ਸਾਰੇ ਸ਼ਾਮ ਨੂੰ ਹੀ ਆਉਂਦੇ ਆ ਅੱਠ ਨੌ ਵਜੇ ਮੰਮਾ ਵੀ ਚਲ ਜਾਂਦੇ ਆ ਪਾਪਾ ਵੀ
ਅੱਛਾ ਅੱਛਾ ਅੱਛਾ ਅੱਛਾ ਅੱਛਾ
ਫਿਰ ਮੈਂ ਕੱਲਦੀ ਰਹਿ ਜਾਂਦੀ ਹਾ ਘਰੇ ਕੁਛ ਮਨ ਹੀ ਨੀ ਕਰਦਾ
ਆ ਤੇ ਹੈ ਇਕੱਲੇ ਬਣਾਉਣ ਦਾ ਵੈਸੇ ਦਿਲ ਨੀ ਕਰਦਾ ਓਦਾ ਕੁੱਛ ਕੁਛ ਖਾ ਲੋੋ ਬਸ ਇੰਨੇ ਚ ਹੀ ਹੋ ਜਾਂਦਾ
ਬਸ ਮੇਰਾ ਭਤੀਜਾ ਆਇਆ ਹੋਇਆ ਸੀ ਹੁਣ ਤਾਂ ਦੋ ਚਾਰ ਦਿਨ ਹੋ ਗਏ ਉਹ ਸੀ ਸਾਡੇ ਕੋਲ
ਅੱਛਾ ਅੱਛਾ ਠੀਕ
ਦੋਨੇ ਹੀ ਰਹਿ ਜਾਂਦੇ ਹਾ ਘਰੇ
ਅੱਛਾ ਬਸ ਫਿਰ ਬੰਦਾ ਕਹਿੰਦਾ ਕੁਛ ਐਵੇਂ ਹੀ ਖਾਲੋ ਜੋ ਪਿਆ ਥੋੜ੍ਹਾ ਬਹੁਤ ਰੋਟੀ ਸਪੈਸ਼ਲ ਬਣਾਉਣ ਤੇ ਤਾਂ ਮਨ ਹਾਂ ਬਸ ਬਸ ਤੁਹਾਡਾ ਪੂਰਾ ਦਿਨ ਟਾਈਮ ਪਾਸ ਹੋ ਜਾਂਦਾ ਪੂਰਾ ਦਿਨ?
ਪੂਰਾ ਦਿਨ ਸੁੱਤੇ ਹੀ ਰਹਿੰਨੇ ਆ ਸਵੇਰੇ ਤੋਂ ਲੈ ਕੇ ਸ਼ਾਮ ਤੱਕ।
ਹਾਂ ਉਹੀ, ਮਤਲ ਸਵੇਰੇ ਅੱਠ ਵਜੇ ਤੋਂ ਤੁਸੀਂ ਕਹਿੰਦੇ ਹੋ ਚਲੇ ਜਾਂਦੇ ਨੇ।
ਅੱਠ ਵਜੇ ਚਲੇ ਜਾਂਦੇ ਸਾਰੇ, ਇੱਕ ਮੇਰਾ, ਜਿਹੜਾ ਦਿਓਰ ਆ ਉਹ ਸੱਤ ਵਜੇ ਚਲਿਆ ਜਾਂਦਾ ਮੰਮਾ ਹੋਰੀ ਛੇ ਵਜੇ ਜਾਂਦੇ ਆ।
ਮੇਰੇ ਹਸਬੈਂਡ ਅੱਠ ਵਜੇ। ਬਸ ਫੇਰ ਅਸੀਂ ਨਹਾ ਧੋ ਕੇ ਵਿਹਲੇ ਹੋ ਕੇ ਰੋਟੀ-ਪਾਣੀ ਖਾ ਕੇ ਪੈ ਜਾਂਨੇ ਆ ਸੌ ਜਾਨੇ ਆ ਕੂਲਰ ਚਲਾ ਕੇ।
ਅੱਛਾ ਸਾਰਾ ਦਿਨ ਸੋ ਕੇ ਟਾਈਮ ਪਾਸ ਹੁੰਦਾ ਹੋਣਾ।
ਕਿਉਂਕਿ ਬਾਕੀ ਸਾਰੇ ਲਾਗੇ ਧਾਗੇ ਤੋਂ ਵੀ
ਸਾਰੇ ਵੱਡੀ ਆ ਉਹ ਕੰਮਾਂ-ਕਾਰਾਂ ਦੇ ਜਾ ਵਡਦੇ ਆ ਫੇਰ ਕਿਸੇ ਦੇ ਘਰੇ ਜਾਣ ਦਾ ਵੈਸੇ ਈ ਅੱਜ ਕੱਲ ਟਾਈਮ ਹੈਨੀ ਗਾ।
ਹਾਂ ਸਹੀ ਗੱਲ ਏ ਕੁਛ ਗਰਮੀ ਬੜੀ ਐ।
ਹਾਂਜੀ ਇੱਕ ਗਰਮੀ ਬੜੀ, ਹੋਈ ਪਈ ਹੈਗੀ।
ਹਾਂ ਬਹੁਤ ਗਰਮੀ ਏ।
ਹਾਂਜੀ ਹੋਰ ਦੱਸੋ ਗੁਰਦੁਆਰੇ ਜਾਂਨੇ ਹੁੰਨੇ ਓ?
ਹਾਂਜੀ-ਹਾਂਜੀ ਜਾਂਨੇ ਆ ਗੁਰਦੁਆਰੇ ਗੁਰਦੁਆਰਾ ਤਾਂ ਸਾਡੇ ਘਰ ਦੇ ਬਿਲਕੁਲ ਸਾਹਮਣੇ ਈ ਏ।
ਹੂੰ ਠੀਕ ਐ ਜੀ।
ਹਾਂਜੀ ਹੁਣ ਕੱਲ ਗੁਰਪੁਰਬ ਹੈਗਾ।
ਅੱਛਾ ਜੀ ਕੱਲ੍ਹ ਤਾਂ ਫਿਰ ਜਾਓਗੇ ਤੁਸੀਂ।
ਹਾਂਜੀ-ਹਾਂਜੀ।
ਅੱਛਾ, ਹੋਰ ਸੁਣਾਓ ਘਰੇ ਸਾਰੇ ਕੀ ਕਰੀ ਜਾਂਂਦੇ ਆ?
ਬਸ ਬੱਚੇ ਸੋਏ ਹੋਏ, ਬਾਕੀ ਮੰਮੀ ਭਾਬੀ ਹੋਰ ਲੱਗੇ ਰੋਟੀ ਰੋਟੀ ਪਾਣੀ ਬਣਾਨ।
ਆਪਾਂ ਗੱਲਾਂ ਮਾਰਨ ਲੱਗੇ ਹੋਏ ਆ।
ਹਾਂ ਬੱਸ-ਬੱਸ।
ਹੋਰ ਸੁਣਾਓ, ਨਵੀਂ ਤਾਜੀ।
ਬਸ ਵਧੀਆ, ਤੁਸੀ ਸੁਣਾਓ। ਬਹੁਤ ਗਰਮੀ ਏ। ਪੰਜਾਬ 'ਚ ਵੈਸੇ ਹਾਂ ਸਹੀ-
ਅਸੀ ਸਾਰੇ ਸ਼ਹਿਰਾਂ ਨਾਲੋਂ ਜ਼ਿਆਦਾ ਗਰਮੀ ਪੈਂਦੀ ਆ।
ਹਾਂ ਪੰਜਾਬ 'ਚ ਵੈਸੇ ਬਹੁਤ ਪੈਂਦੀ ਠੰਡ ਵੀ ਓਨੀ ਪੈਂਦੀ ਤੇ ਗਰਮੀ ਵੀ।
ਹੂੰ, ਨਹੀਂ ਇਸ ਵਾਰ ਠੰਢ ਘੱਟ ਪਈ ਸੀ ਗਰਮੀ ਤੇਜ ਆ ਪੂਰੀ ਫੁੱਲ ਆ।
ਗਰਮੀ ਹੁਣ ਇਸ ਟਾਈਮ ਹਰ ਪਾਸੇ ਬਹੁਤ ਜ਼ਿਆਦਾ। ਯੂਪੀ 'ਚ ਬਹੁਤ ਗਰਮੀ ਏ। ਮੇਰੀ ਭਾਬੀ ਹੁੰਦੀ ਨਾ ਛੋਟੇ ਵਾਲੇ ਉਹ ਯੂ ਯੂਪੀ ਦੇ ਨੇ ਉਹ ਵੀ ਗਏ ਹੋਏ ਨੇ ਰਹਿਣ। ਉਹ ਵੀ
ਇੱਕ ਵੈਸੇ ਵੀ ਦੋ-ਤਿੰਨ ਦਿਨਾਂ ਤੋਂ ਤਾਂ ਮੀਂਹ ਪੈ ਰਿਹਾ ਸੀਗਾ।
ਹਾਂਜੀ ਤਾਂ, ਹਾਂ ਤਾਂ ਥੋੜਾ ਹੋ ਗਿਆ ਸੀ ਠੰਡਾ।
ਅੱਜ ਫੇਰ ਓਨੀ ਗਰਮੀ ਕਰਤੀ।
ਹਾਂ, ਓ ਤੇ ਹੈ ਈ।
ਹੋਰ ਸੁਨਾਓ ਨਵੀਆਂ-ਤਾਜ਼ੀਆਂ?
ਹੋਰ ਵਧੀਆ, ਤੁਸੀਂ ਸੁਣਾਓ?
ਬਸ ਵਧੀਆ, ਅਸੀਂ ਤਾਂ ਬਸ ਵੇਲੇ ਹੈਗੇ ਸੀਗੇ।
ਹਾਂਜੀ।
ਮੈਂ ਕਿਆ ਅਸੀ ਤਾਂ ਬੱਸ ਵੇਲੇ ਆ।
ਹਾਂ, ਤੁਸੀਂ ਤੇ ਵੇਲੇ ਓ। ਹਸਬੈਂਡ ਕੀ ਕਰਦੇ ਤੁਆਡੇ?
ਸਾਡੇ ਹਸਬੈਂਡ ਸ਼ਹਿਰ ਜਾਂਦੇ ਹੁੰਦੇ ਐ, ਲੋਨ ਡਿਪਾਰਟਮੈਂਟ।
ਅੱਛਾ- ਅੱਛਾ। ਓ ਫਿਰ ਬੀਜ਼ੀ ਬੰਦੇ। ਬੀਜ਼ੀ ਮੈਂ ਕਿਆ ਫੇਰ ਬੰਦਾ ਘੁੰਮ ਵੀ ਨੀ - ਘੁੰਮਨ ਵੀ ਨੀ ਜਾ ਸਕਦੇ।
ਹਾਂਜੀ। ਅਸੀਂ ਤਾਂ ਵੈ ਅਸੀਂ ਮੈਰਿਜ ਤੋਂ ਬਾਦ ਕਿਤੇ ਗਏ ਈ ਨੀ ਘੁੰਮਣ।
ਅੱਛਾ ਤੇ ਕਿੰਨਾ ਟਾਈਮ ਹੋਇਆ ਤੁਆਡੀ ਮੈਰਿਜ ਨੂੰ? ਅੱਛਾ ਦੋ ਸਾਲ ਹੋਏ, ਗਏ ਨੀ ਕਿੱਥੇ ਘੁੰਮਨ।
ਨਈ - ਨਈ ਫੇਰ ਕਿਉਕਿ ਇੱਕ ਤਾਂ ਕੰਮ ਤੋਂ ਵੇਲ ਨੀ ਮਿਲਦੀ, ਏਕ ਫੇਰ ਮੰਮੀ- ਤੇ ਪਾਪਾ ਦੋਨੇ ਈ ਕੰਮ ਤੇ ਲੱਗੇ ਹੋਏ ਨੇ, ਪੈਲਾਂ ਓਨਾਂ ਦਾ ਸੀਜਨ ਸੀਗਾ ਕਣਕ ਦਾ ਹੁਣ ਓਨਾਂ ਦਾ ਸੀਜਨ ਝੋਨੇ ਦਾ ਆ ਗਿਆ। ਝੋਨਾ ਲੋਣੋ ਹਟਣਗੇ ਤਾਂ ਬਾਅਦ ਵਿੱਚ ਮੰਡੀ ਵਿੱ ਚ ਆਜੂਗਾ ਝੋਨੇ ਦਾ ਸੀਜਨ, ਫੇਰ ਪਾਪਾ ਓਰੀ ਆਰਟ ਦਾ ਕੰਮ ਲੈਂਦੇ ਆ ਤਾਂ ਕਰਕੇ।
ਅੱਛਾ- ਅੱਛਾ ਬੀ- ਬੀ, ਵੀ -ਵੀ ਮੈਂਬਰਸ ਨੇ -
ਹੂੰ ਹੋਰ ਕੀ, ਮੈਂ ਕੱਲੀ ਰੈ ਐ ਨੀ ਆ ਘਰੇ ਵੇਲੀ।
ਨਈ ਭਾਜੀ ਨੂੰ ਕਓ ਟੈਮ ਕੱਢੋ, ਘੁੰਮਾ ਕੇ ਲਿਆਣ।
ਓ ਤਾਂ ਏਕ ਚਾਂ, ਬਸ ਅਸੀਂ ਥੋੜੇ ਦਿਨਾਂ ਤੱਕ ਚੰਡੀਗੜ੍ਹ ਜਾ ਰਏ ਆ।
ਅੱਛਾ- ਅੱਛਾ। ਅੱਛਾ ਉੱਥੇ ਚੱਲੇ ਓ? ਅਛਾ, ਠੀਕ ਏ। ਹਾਂ ਚੰਡੀਗੜ੍ਹ ਤਾਂ ਵਧੀਆ ਸ਼ਹਿਰ।
ਹਾਂਜੀ-ਹਾਂਜੀ, ਚਲੋ ਮੈਂ ਤਾਂਨੂੰ ਬਾਅਦ ਵਿੱਚ ਲਾਵਾਂ ਕੋਲ।
ਹਾਂਜੀ, ਚਲੋ ਠੀਕ ਏ।
ਠੀਕ ਏ ਜੀ।
ਓਕੇ ਜੀ, ਬਾਏ- ਬਾਏ।
ਵਾਜ਼ ਕਟੀ ਜਾਰੀ।
ਤੁਸੀਂ ਆਪਦੇ